ਓ ਸਾ ਸ੍ਰੀ ਅਕਾਲ ਜੀ, ਠੀਕ ਹੋ।
ਵਦੀਆ-ਵਦੀਆ, ਤੁਸੀਂ ਸੁਣਾਓ?
ਹਾਂਜੀ ਵਦੀਆ।
ਹੋਰ ਕੀ ਕਰ ਰਏ ਸੀ?
ਬਸ ਬੈਠੇ ਹੀ। ਤੁਸੀਂ ਦੱਸੋ ਠੀਕ ਓ? ਹਾਂਜੀ। ਹਾਂਜੀ, ਇਨਵਾਰਮੈਂਟ ਬਾਰੇ ਦੱਸ ਰੇ ਹੀ। ਹਾਂਜੀ, ਇਨਵਾਰਮੈਂਟ ਬਾਰੇ ਦੱਸ ਰੇਹੀ
ਵਾਤਾਵਰਨ ਵਾਸਤੇ ਤੇ
ਹਾਂਜੀ ਪਰਿਆਵਰਣ ਭਈ ਕਾਫੀ ਪ੍ਰਦੂਸ਼ਣ ਹੋ ਗਿਆ ਵੇ
ਹਾਂਜੀ ਏਹ ਫੇਰ ਇੱਕ ਤਰ੍ਹਾਂ ਦਾ ਪ੍ਰਦੂਸ਼ਣ ਨਹੀਂ ਹੈਗਾ। ਨੋਇਜ਼ ਪੋਲਊਸ਼ਨ ਹੈਗਾ ਏ, ਵਾਟਰ ਪੋਲੳਸ਼ਨ ਹੈਗਾ ਔਰ ਹੋਰ ਕਈ ਤਰ੍ਹਾਂ ਦੇ ਹੈਂ, ਹਾਂਜੀ-ਹਾਂਜੀ।
ਦੀਵਾਲੀ ਦੇ ਟੈਮ ਜਿਵੇਂ ਹਾਂਜੀ ਦੀਵਾਲੀ ਦੇ ਟੈਮ ਕਈ ਪਰ ਪ੍ਰਦੂਸ਼ਣ ਹੁੰਦੇ ਨ ਇੱਕ ਪਟਾਕਾ ਕਈ ਪ੍ਰਦੂਸ਼ਣ ਫੈਲਾ ਦਿੰਦਾ ਵੇ ਉਹ ਧੂਂਆ ਤੇ ਪ੍ਰਦੂਸ਼ਣ ਕਰ ਦਿੰਦਾ ਐ। ਧੱਵਨੀ ਦਾ ਪ੍ਰਦੂਸ਼ਣ ਹੋ ਗਿਆ
ਹਾਂਜੀ ਉਹ ਫਿਰ ਜਿਹਨੂੰ, ਜਿਹਨੂੰ ਫਿਰ ਜਿਨ ਜਿਹੜਾ ਹਾੱਰਟ ਦਾ ਮਰੀਜ਼ ਹੈਗਾ, ਉਹਨੂੰ ਦਿੱਕਤ
ਹਾਂਜੀ, ਉਹਨੂੰ ਦਿੱਕਤ ਏ ਇਨਵਾਰਮੈਂਟ ਪਰਿਆਵਰਨ ਕਾਫ਼ੀ ਖ਼ਰਾਬ ਹੋ ਜਾਂਦਾ ਏ ਇਸ ਵਾਤਾਵਰਨ ਨਾਲ
ਹਾਂਜੀ-ਹਾਂਜੀ ਔਰ ੳਧੇ ਜਾਨਵਰ ਵੀ, ਜਾਨਵਰ ਦੀ ਵੀ, ਇਨਸਾਨਾਂ ਦੀ ਵੀ ਬੜੀ- ਬੜੀ ਬਿਮਾਰੀ ਲੱਗਦੀ ਹੈਗੀ ਏ, ਛੋਟੇ-ਛੋਟੇ ਬੱਚੇ ਉਹ ਫੇਰ ਉਹ ਧੂਂਆ ਅੰਦਰ ਜਾਂਦਾ ਨਾ ਸਰੀਰ ਦੇ ਉਹ ਫੇਰ ਖ਼ਰਾਬ ਕਰਦਾ ਲੰਗੱਸ ਨੂੰ ਸਾਡੇ
ਹਾਂਜੀ। ਜਿਵੇਂ ਗੱਡੀਆਂ ਇਚੋਂ ਹੁਣ ਜੋ ਪੈਟਰੋਲ ਹੁੰਦਾ ਧੂੰਆ ਨਿਕਲਦਾ ਇੰਜਨ ਵਿੱਚ ਦਾ ਨਿਚੋੜ, ਤੇ ਹਾਂਜੀ ਉਹ ਉਹ ਹਾਂ ਉਹ ਸਭ ਨੂੰ ਹਟਾਣ ਆਸਤੇ ਈ ਫਿਰ ਅੱਗੇ ਉਹ ਵਾਲੇ ਬਣਾਏ ਸਨ, ਸੀ ਐਨ ਜੀ ਵਾਲੇ ਓਰ ਉਹ ਹੀ ਬੈਸਟ ਨੇ।
ਹੁਣ ਤਾਂ ਬੈਟਰੀ ਆਲੀ ਹੁਣ ਤਾਂ ਬੈਟਰੀ ਆਲੀ ਵਈਕਲ ਵੀ ਆ ਗਈ ਏ।
ਹਾਂਜੀ ਕਾਫ਼ੀ ਪ੍ਰਦੂਸ਼ਣ ਏ, ਨਾਲਿਆਂ ਦਾ ਪ੍ਰ ਪ੍ਰਦੂਸ਼ਣ ਏ, ਜਿਵੇਂ ਕਿ ਫੈਕਟਰੀ ਹੁੰਦੀ ਵੱਡੀ- ਵੱਡੀ ਫੈਕਟਰੀ, ਉਹਨਾਂ ਚੋਂ ਕਾਲਾ ਪਾਣੀ ਨਿਕਲਦਾ ਪ੍ਰਦੂਸ਼ਣ ਨਿਕਲਦਾ ਕਾਫੀ ਉਹਨਾ ਈਚੋ, ਤੇ ਉਹ ਅੱਗੇ ਜਾ ਕੇ ਖ਼ਤਰਾ ਬਣ ਜਾਂਦੇਨ।
ਹੈ, ਸਰਕਾਰ ਵੀ ਤਾਂ ਕੁਛ ਨੀ ਕਰਦੀ ਹੈਗੀ।
ਹਾਂਜੀ। ਬਹੁਤ ਐ ਪ੍ਰਦੂਸ਼ਣ, ਪ੍ਰਦੂਸ਼ਣ ਨੂੰ ਰੋਕਣਾ ਚਾਈਦਾ ਬਲਕਿ
ਹਾਂਜੀ-ਹਾਂਜੀ, ਐਹ ਜਗਾ- ਜਗਾ ਐ ਜਗਾ-ਜਗਾ ਉਹ ਵੀ ਤਾਂ ਲਾ ਸਕਦੇ ਨੇ ਫੈਕ ਟਰੀ ਦੇ ਕੋਲ ਥਰਮਲ ਵਗੈਰਾ ਯਾਂ ਕੋਈ ਪ੍ਰੋਟੈਕਸ਼ਨ ਕੀ, ਪ੍ਰੋਟੈਕਸ਼ਨ ਕੀ ਚੀਜ਼ ਲਾ ਸਕ ਸਕਦੇ ਨੇ ਪਰ ਸਰਕਾਰ ਐ ਐਕਸ਼ਨ ਲੈਂਦੀ ਨੀ ਨਾ ਉਹਨੂੰ ਤਾਂ ਬਸ ਟੈਕਸ ਲੈਣ ਦੀ ਪਈ ਹੋਈ ਏ। ਟੈਕਸ ਲੈ ਕੇ ਬੈ ਜਾ ਆਰਾਮ ਨਾਲ ਜਨਤਾ ਕੀ ਬਣਾ ਦਿੰਦਾ ਸੜਕਾਂ ਨੀ ਬਣਾਉਂਦੇ ਆ ਢੰਗ ਨਾਲ ਉਹਦੇ ਨਾਲੇ ਖੁੱਲੇ ਰਹਿ ਜਾਂਦੇ ਨੇ ਕੀੜੇ ਮਕੋੜ ਫਿਰ ਹੋਰ ਫਿਰ ਜਿਆਦਾ ਫਿਰ ਕੂੜਾ ਕਰਕਟ ਸਾਰਾ ਫਿਰ ਪ੍ਰਦੂਸ਼ਣ ਹੋਰ ਵਧ ਕਿਦਾ ਹੈ
ਹਾਂਜੀ ਅੱਗ ਨਾਲ ਕਾਫੀ ਪ੍ਰਦੂਸ਼ਣ ਹੋਇ ਜਾਂਦਾ ਹੈ ਕਈ ਤਰ੍ਹਾਂ ਦੇ ਪ੍ਰਦੂਸ਼ਣ ਹੈ ਜੋ ਵਾਤਾਵਰਨ ਨੂੰ ਖ਼ਰਾਬ ਕਰ ਰਹੇ ਨੇ ਜੋ ਕੁਦਰਤ ਪ੍ਰਾਕ੍ਰਤਿਕ ਚੀਜ਼ ਨੂੰ ਖਰਾਬ ਕਰ ਰਹੇ ਨੇ ਕਾਫੀ ਨੁਕਸਾਨ ਹੋ ਜਾਂਦਾ ਹੈ ਬਹੁਤ ਨੁਕਸਾਨ ਹੁੰਦਾ ਹੈ ਇਨਵਾਇਰਮੈਂਟ ਬਾਰੇ ਬਹੁਤ ਕਲਾਸਾਂ ਵਿੱਚ ਵੀ ਪੜਵਾਉਂਦੇ ਨੇ ਜਿਵੇ ਇੱਕ ਐਸੇ ਹੋ ਗਿਆ ਪ੍ਰਦੂਸ਼ਣ ਕੀ ਸਮੱਸਿਆ ਕਾਫੀ ਪੜਾਉਂਦੇ ਨੇ ਉਹਦੇ ਵਿੱਚ ਵੀ
ਸਰਕਾਰ ਸਰਕਾਰ ਇਹਦੇ ਤੇ ਐਕਸ਼ਨ ਪਤਾ ਕਦ ਲਏਗੀ ਮੈਨੂੰ ਤਾਂ ਸਮਝ ਨਹੀਂ ਆਉਦਾ ਜਿਵੇਂ ਕੋਈ ਮੈਨੂੰ ਤਾਂ ਲੱਗਦਾ ਜਦ ਲੈ ਗਈ ਆ ਜਿਵੇਂ ਬੰਦੇ ਦਾ ਕੁਛ ਹੋ ਗਿਆ ਮੈਂ ਤਾਂ ਬਸ ਸਰਕਾਰ ਨਾ ਕੁਛ ਕਰ ਐਕਸ਼ਨ ਹਦੀ ਮੈਂ ਸਮਝ ਨੀ ਆਉਂਦੀ
ਹਾਂਜੀ ਹਮ ਹਾਂਜੀ ਇਹ ਕਿਸ ਤਰ੍ਹਾਂ ਅਸੀਂ ਜਲ ਪ੍ਰਦੂਸ਼ਣ ਵੀ ਕਹਿ ਸਕਦੇ ਹਾਂ ਜਲ ਪ੍ਰਦੂਸ਼ਣ ਜਿਵੇਂ ਕਿ ਕਾਲੇ ਨਾਲੇ ਚੋੜੇ ਚੋੜੇ ਜਿਹੜੇ ਬੰਨੇ ਹੁੰਦੇ ਨੇ ਉਹ ਨਾਲਿਆ ਦੇ ਵਿੱਚ ਗੰਦਗੀ ਪਾ ਦਿੰਦੇ ਆਂ ਉਹ ਜਨਤਾ ਦੀ ਗ਼ਲਤੀ ਹੈ ਜੋ ਅਸੀਂ ਨਾਲੀਆਂ ਦੇ ਵਿੱਚ
ਹਾਂਜੀ ਹਾਂਜੀ ਬਾਹਰ ਬਾਹਰ ਦੇਸਾਂ ਚ ਤਾਂ ਫਾਈਨ ਹੈਗਾ ਹੈ ਇਹ ਗੰਦਾ ਗੰਦੀ ਸੜਕਾਂ ਤੇ ਫੈਕਣ ਦੀ ਹੈ ਕੁ ਜਿਵੇਂ ਚਿਪਸ ਦਾ ਖਾ ਚਿਪਸ ਦਾ ਪੈਕੇਟ ਖਾ ਲਿਆ ਅਸੀਂ ਐਥੇ ਹੀ ਫੈਂਕ ਦਿੰਦੇ ਨੇ ਸੜਕਾਂ ਤੇ
ਉੱਥੇ ਓਨਲਾਈਨ ਈ ਕੱਟੀ ਜਾਂਦਾ ਵੇਖ।
ਉੱਥੇ ਦਾ ਥੂਕ ਥੂਕ ਵੀ ਸੜਕ ਤੇ ਤਫ ਵੀ ਚੈਨ ਹੈਗੈ ਪਤਾ ਨੀ ਇੱਥੇ ਇੱਥੇ ਤਾਂ ਫਿਰ ਵੀ ਠੀਕ ਹੈਗੇ ਦਿੱਲੀ ਦਿੱਲੀ ਦਾ ਬੜਾ ਬੁਰਾ ਹਾਲ ਹੈਗਾ
ਹਾਂਜੀ ਦਿੱਲੀ ਚ ਜ਼ਿਆਦਾ ਪ੍ਰਦੂਸ਼ਣ ਏ। ਕਈ ਪ੍ਰਦੂਸ਼ਣ ਨੇ ਜਲ ਪ੍ਰਦੂਸ਼ਣ ਸਮੋਕ ਨਾਲ ਵੀ ਕਈ ਪ੍ਰਦੂਸ਼ਣ ਕਰ ਲੈਂਦੇ ਨੇ ਸਮੋਕ ਨਾਲ ਆਪਣਾ ਵੀ ਵੀ ਨੁਕਸਾਨ ਕਰਦੇ ਨੇ ਵਾਤਾਵਰਨ ਦਾ ਵੀ ਨੁਕਸਾਨ ਕਰਦੇ ਨੇ ਅਗਲੇ ਬੰਦਿਆਂ ਦਾ ਵੀ ਨੁਕਸਾਨ ਕਰ ਦੇਣਗੇ ਅਗਲਾ ਬੰਦੇ ਦੇ ਅੰਦਰ ਵੀ ਜਾਂਦੀ ਹੈ ਧੂਆ ਫਿਰ ਸਮੈਲ ਇੰਨੀ ਉਹ ਲੱਗਦੀ ਹੈ
ਤਾਂ ਸਰਕਾਰ ਅ ਗ੍ਰੀਨ ਫਰੀ ਪਟਾਕੇ ਲਿਆਉਣ ਇਹ ਤਾਂ ਉਹ ਮਨ ਕਰਦੇ ਨੇ ਉਹ ਵੀ ਤਾਂ ਨੀ ਕਰਦੀ ਪਰ ਵੀ ਬਲੈਕ ਚ ਬਿਕ ਰਹੇ ਨੇ
ਹਾਂਜੀ
ਇਹ ਤਾਂ ਇਨਵਾਇਰਮੈਂਟ ਫਰੀ ਪਟਾਕੇੇ ਲਿਆਓ ਤੁਸੀ
ਇਨਵਰਮੈਂਟ ਬੜਾ ਖ਼ਤਰਾ ਹੈ ਪ੍ਰਦੂਸ਼ਣ ਦੀ ਸਮੱਸਿਆ ਬਹੁਤ ਅੱਜ ਦੇ ਜ਼ਮਾਨੇ ਚ ਜਿਵੇਂ ਦਿੱਲੀ
ਜੀ ਹਾਂਜੀ ਫੇਰ ਬਾੜਾਂ ਆਉਂਦੀਆਂ ਨੇ ਇਹ ਫਿਰ ਪ੍ਰਗਿਰਤੀ ਨਾਲ ਛੇੜਛਾੜ ਵੀ ਤਾਂ ਹੁੰਦੀ ਹੈਗੀ ਅੱਧੀ ਤਾਂ
ਹਾਂਜੀ
ਛੇੜਛਾੜ ਕਰਵੇ ਪ੍ਰਗਿਰਤੀ ਨਾਲ ਫਿਰ ਪ੍ਰਗਿਰਤੀ ਆਪਣੇ ਰੂਹ ਵਿਖਾਏਗੀ ਆਪਣੇ ਪੰਚ ਤੰਤਰ ਫਿਰ ਉਹ ਵਿਖਾਈ ਤੁਹਾਨੂੰ ਫਿਰ ਉਹ ਇਨਸਾਨ ਕੋਲੋਂ ਸਹਿਣ ਨਹੀਂ ਹੁੰਦੇ ਫਿਰ ਅਸੀਂ ਪਿੱਛੇ ਵੀ ਵੇਖੋ ਅੱਗੇ ਪਤੀ ਜਾਂ ਚੋਵੀ ਵਿੱਚ ਕਿੰਨੀ ਬਾੜ ਆਈ ਸੀ ਉਹਦੇ ਕਰਕੇ ਤਾਂ ਫਿਰ ਆਨਲਾਈਨ ਕਲਾਸਾਂ ਵੀ ਚਾਲੂ ਘਰ ਬਹਿ ਕੇ ਕਰਨੀ ਭਾਈ ਸੀ ਸਕੂਲਾਂ ਨੂੰ ਇਨਾ ਗੋਡੇ ਗੋਡੇ ਜਿੰਨਾ ਪਾਣੀ ਆ ਗਿਆ ਸੀ ਫਿਰ ਨਾਲੇ ਖੁੱਲੇ ਰਹਿ ਗਏ ਨੇ ਉਹ ਫਿਰ ਬਾਰਿਸ਼ ਫਿਰ ਹੋਰ ਤੇਜ'ਚ ਵੜੀ ਫਿਰ ਉਹ ਸਾਰਾ ਪ੍ਰਦੂਸ਼ਣ ਫੈਲ ਗਿਆ। ਫਿਰ ਕੀੜੇ, ਮਕੌੜੇ ਫਿਰ ਸੋ ਬਿਮਾਰੀਆਂ ਪੈਦਾ ਹੋਈ ਫਿਰ
ਹਾਂਜੀ ਕਈ ਜਗ੍ਹਾ ਤੇ ਖੱਡੇ ਭਰ ਜਾਂਦੇ ਆ ਉਹਦੇ ਨਾਲ ਬੜਾ ਨੁਕਸਾਨ ਹੁੰਦਾ ਹੈ ਜੋ ਮੱਛਰ ਹੁਣਾ 'ਚ ਬਹਿਣ ਦੇਨੇ ਫਿਰ ਉਹ ਪਾਣੀ ਫਿਰ ਨੁਕਸਾਨ ਕਰ ਦਿੰਦਾ ਬੰਦਿਆਂ ਨੂੰ
ਮੈਂ ਤਾਂ ਕਹਿੰਦਾ ਮੈਂ ਤਾਂ ਕਹਿੰਦਾ ਪ੍ਰਗਿਰਤੀ ਨਾਲ ਤਾਂ ਛੇੜਛਾੜ ਕਰਨੀ ਨੀ ਚਾਹੀਦੀ ਹੈਗੀ ਕਿਉਂਕਿ ਦੱਸੋ ਦੇਖੋ ਇਹ ਸਭ ਭਗਵਾਨ ਦੇ ਹੱਥ ਹੈਗਾ ਭਗਵਾਨ ਦੇਦਾ ਜਾਂਦਾ ਦੇਣਾ ਜਾਣਦਾ ਹੈਗਾ ਤਾਂ ਲੇਨਾ ਵੀ ਜਾਣਦਾ ਸਭ ਕੁਛ
ਹਾਂਜੀ ਜੰਤਰ ਵੇਖਣਾ ਚਾਹੀਦਾ ਨਾ ਹਾਂਜੀ ਸਫ਼ਾਈ ਰੱਖ ਹਨਾ ਜਨਤਾ ਦੇ ਹੱਥ 'ਚ
ਹੁਣ ਸਰਕਾਰ ਵੀ ਕੀ ਕਰੇ ਸਵੇਰੇ ਤਾਂ ਆਉਂਦੇ ਨੇ ਕਰਮਚਾਰੀ ਝਾੜੂ ਮਾਰਨ ਫਿਰ ਜਨਤਾ ਗੰਦੀ ਕਰ ਦਿੰਦੀ ਹੈਗੀ।
ਹਾਂਜੀ
ਗਲੀਆਂ- ਗਲੀਆਂ ਤੋਂ ਪਹੁੰਚੇ ਹੋਏ ਨੇ। ਨਹੀਂ ਉਹਨਾਂ ਦੀ ਕੀ ਗ਼ਲਤੀ ਹੈਗੀ ਹੈ ਫਿਰ ਅੱਧੀ ਗ਼ਲਤੀ ਸਾਡੀ ਵੀ ਹੈਗੀ ਹੈ।
ਹਾਂਜੀ
ਕ ਤਾਂ ਸਾਰੇ ਇੱਕ ਸ਼ਬਦ ਲੈ ਲਓ ਕਿ ਅਸੀਂ ਇਸ ਤੋਂ ਬਾਅਦ ਕੂੜਾ ਨੀ ਫੈਲਾਵਾਂਗੇ ਫੇਰ ਫੇਰ ਤਾਂ ਫਿਰ ਵੇਖੋ। ਪ੍ਰਦੂਸ਼ਣ -ਪ੍ਰਦੂਸ਼ਣ ਨਹੀਂ ਹੁੰਦਾ ਫਿਰ ਪ੍ਰਕਤੀ ਕੁਛ ਨੀ ਹੁੰਦਾ ਫਿਰ ਇਨਵਾਇਰਮੈਂਟ ਵੀ ਠੀਕ ਰਹੇਗਾ। ਆਹ ਹੁਣ ਤਾਂ ਲੋਕੀ ਸਵੇਰੇ ਸੈਰ ਜਾਂਦੇ ਨੇ ਵਧੀਆ ਆਕਸੀਜਨ ਮਿਲੇ ਉਹ ਫੇਰ ਧੂੰਆਂ ਫੇਰ ਕੀ ਫਾਇਦਾ ਸਵੇਰੇ ਉੱਠ ਦਾ ਸ਼ੈਰ ਤੇ ਜਾਣ ਦਾ
ਸਾਰਾ ਦਿ ਨਗਰ ਪ੍ਰਦੂਸ਼ਣ ਦੀ ਸਮੱਸਿਆ ਨਾਲ ਇੱਕ ਆ ਆਦਮੀ ਬੰਦੇ ਦੇ ਅੰਦਰ ਪ੍ਰਦੂਸ਼ਣ ਜਾਣਦਾ ਵੀ ਹੈ ਨਾ ਸਾਰਾ ਦਿਨ ਅਗਰ ਉਹ ਇੱਕ ਵਾਰ ਸਵੇਰ ਦਾ ਆਕਸੀਜਨ ਲੈੇ ਨਾ ਸੈਰ ਕਰਨ ਨਾਲ ਫੇਰ ਉਹ ਕੁਛ ਨੀ ਕਰ ਸਕਦੀ ਉਹ ਪ੍ਰਦੂਸ਼ਣ ਵੀ ਕਿਉਂਕਿ ਸਵੇਰ ਦੀ ਆਕਸੀਜਨ ਬਹੁਤ ਵਧੀਆ ਹੁੰਦੀ ਹੈ ਜੋ ਟਰੀ ਛੋੜਦੀ ਹੈ ਉਹ ਕਾਰ ਡਾਕਿਸਾਈਡ ਲੈਂਦੇ ਨੇ ਉਹ ਟਰੀ ਛੋੜਦੇ ਨੇ ਆਕਸੀਜਨ ਜੋ ਅਸੀਂ ਲੈਂਦੇ ਆਂ।
ਦੇਖੋ ਪੇੜ ਲੈਂਦੇ ਨੇ ਪੇੜ ਲੈਂਦੇ ਨੇ ਸਿਰ ਟੂ ਰਾਤੀ ਵੀ ਲੋਗ ਪੇੜ ਛੇੜਦੇ ਹੈਗੇ ਨੇ। ਉਹ ਫਿਰ ਪੇੜ ਨਹੀਂ ਛੇੜ ਐ ਫਿਰ ਛੇੜਛਾੜ ਆਈ ਨਹੀਂ ਪ੍ਰਕਿਰਤੀ ਨਾਲ
ਹਾਂਜੀ
ਫੇਰ
ਬਸ
ਹੋਰ ਦੱਸੋ ਕੀ ਕਰਦੇ ਪਏ।
ਹਾਂਜੀ ਕਾਫੀ ਕੀਚੜ ਵਗੈਰਾ ਜਮ ਜਾਂਦਾ ਕਿਧਰੇ
ਸਹੀ ਗੱਲ ਹੈਗੀ।
ੜ ਦੇ ਕਾਰਨ ਵੀ ਬਹੁਤ ਖ਼ਤਰਾ ਹੈ ਇਨਵਾਇਰਮੈਂਟ ਨੂੰ ਬਚਾਉਣਾ ਚਾਹੀਦਾ ਇਨਵਾਇਰਮੈਂਟ ਨਾਲ ਗਵਰਮੈਂਟ ਵਿਗੜ ਗਈ ਤੇ ਫੇਰ ਸਭ ਕੁਛ ਵਿਗੜ ਜਾਂਦਾ।
ਮ
ਹੁਣ ਜੋ ਇੱਕ ਫਿਲਮ ਵੀ ਬੰਨੀ ਸੀ ਪਿਕਚਰ ਪਹਿਲੇ ਦੋ ਹਜ਼ਾਰ ਤੇਰਾਂ ਟੈਨਿਕ ਦੀ ਕਹਾਣੀ ਇੱਕ
ਹਾਂਜੀ-ਹਾਂਜੀ
ਉਹ ਪਹਾੜਾਂ ਵਿੱਚ ਵੀ ਕਿਵੇਂ ਡੁੱਬੀ ਸੀ, ਬੜਾ ਨੁਕਸਾਨ ਹੋ ਜਾਂਦਾ। ਬਹੁਤ ਇਨਵਾਇਰਮੈਂਟ ਨੂੰ ਸੁਥਰਾ ਰੱਖਣਾ ਬਹੁਤ ਜਰੂਰੀ ਏ। ਪਰਿਆਵਰਣ ਵੀ ਆਪਣੇ ਆਸ -ਪਾਸ ਪਰਿਆਵਰਣ ਨੂੰ ਸੁ ਸੋ ਰੱਖਣਾ ਸਵੱਛ ਰੱਖਣਾ ਪੂਰਾ, ਜਿਵੇਂ ਪੇੜ ਪੌਦਿਆਂ ਨੂੰ ਰੋਜ਼ ਪਾਣੀ ਪਾਓ। ਜਗ੍ਹਾ-ਜਗ੍ਹਾ ਤੇ ਪੇੜ ਪੌਦੇੇ ਲਗਾਓ। ਅਗਰ ਅਸੀਂ ਪਰਿਆਵਰਣ ਨੂੰ ਸਾਫ਼ ਰੱਖਣਾ ਹੈ, ਤੇ ਪੂਰੀ ਜਗ੍ਹਾ ਪੇੜ -ਪੌਦੇ ਲਗਾਓ ਉਸ ਨਾਲ ਪੇੜ ਵੱਧੇਗੇ, ਆਕਸੀਜਨ ਦੇਂਗੇ ਤੇ ਪਰਿਆਵਰਨ ਫਿਰ ਸਾਰਾ ਉਹ ਹੋ ਜਾਂਦਾ ਖ਼ਤਮ।
ਅ ਸ-ਅ ਸ। ਇਹ ਫੈਕਟਰੀ ਦੇ ਚੱਕਰ ਵਿੱਚ ਕਿੰਨੇ ਹਜ਼ਾਰੋ ਪੇੜ ਕੱਟਦੇ ਨੇ। ਕਿੰਨੇ-ਕਿੰਨੇ ਗੰਦੇ-ਗੰਦੇ ਅ ਇੰਡਸਟਰੀ ਬਣੀ ਹੋਈ। ਮੈਨੂਫੈਕਚਰਿੰਗ ਇੰਡਸਟਰੀ ਇੱਦਾਂ ਤਾਂ ਉਹ ਫੇਰ ਪ੍ਰਦੂਸ਼ਣ ਫੈਲਾਂਦੀ ਹੈਗੀ ਏ ਸ ਇਨਵਾਇਰਮੈਂਟ ਦੀ ਹੈ ਲੋਕੀ ਇੱਥੇ- ਇਥੇ ਆਈ ਪੀ ਐਲ ਵਿੱਚ ਇਹ ਕੰਮ ਵਧੀਆ ਕੀਤਾ ਹੈ ਕਿ ਇੱਕ ਡੋਟ-ਇੱਕ ਡੋਟ ਬੋਲ ਫੈਂਕਣ ਨਾਲ ਪੰਜ ਸੌ ਪੇੜ ਲਗਾਏ ਜਾਂਦੇ ਨੇ, ਇਹ ਕੰਮ ਵਧੀਆ ਕੀਤਾ ਹੋਇਆ ਸਰਕਾਰ ਨੇ ਜਾਂ ਆਈ ਪੀ ਐਲ ਆਲਿਆਂ ਨੇ।
ਹਾਂਜੀ- ਹਾਂਜੀ, ਬੜਾ ਹਾਂਜੀ।
ਇਹ ਕੰਮ ਸਹੀ ਕੀਤਾ ਹੋਇਆ।
ਬਸ ਬੰਦੇ ਤੇ ਐ, ਐਥੇ ਵੇਖਣਾ। ਕੀ ਕਰਨਾ ਐ, ਕੀ ਫੈਸਲਾ ਲੈਣਾ?
ਹੂੰ, ਹੂੰ,
ਇਨਵਾਇਰਮੈਂਟ ਸਾਫ਼ ਰੱਖਣਾ ਚਾਹੀਦਾ ਬੱਸ। ਆਪਣੇ ਆਸ ਪਾਸ ਜਿੰਨੇ ਗੰਦੀ ਚੀਜ਼ ਆ, ਜੇ ਅਸੀਂ ਕਹਿੰਦੇ ਆਂ ਭਰੇ ਹੋਵੇ- ਭਰੇ ਹੋਵੇ। ਇਹੀ ਹੈ ਤੇ ਇਨਵਾਇਰਮੈਂਟ ਹੁੰਦਾ ਅਸੀ ਬਿਗਾੜਨੇ ਹਾਂ, ਘਰ ਆਂਦੇ ਨਾਲ ਅਸੀਂ ਜੁਰਾਬ ਪਾਂ ਲਾ ਦਿੰਨੇ ਆ, ਉਹ ਕਿੰਨੀ ਸਮੈਲ ਆਂਦੀ ਏ।
ਅੱਜ ਦੇਖੋ ਇਨਸਾਨ ਨੂੰ ਭੁੱਖ ਲੱਗੇ ਪਿਆਸ ਲੱਗੇ, ਇਨਸਾਨ ਤਾਂ ਮੰਗ ਲੈਂਦਾ ਹੈਗਾ ਉਹਦਾ ਤਾਂ ਮੂੰਹ ਹੈ ਅਗਰ ਸਾਨੂੰ ਅ ਬ ਨੂੰ ਜਾਨਵਰਾਂ ਦੀ ਭਾਸ਼ਾ ਜਾਂ ਪਸ਼ੂ ਪਕਸ਼ੀ ਦੀ ਭਾਸ਼ਾ ਸਮਝ ਨੀ ਆਂਦੀ। ਤੇ ਫੇਰ ਉਹ ਤਾਂ ਮੰਗੇ ਉਹ ਤਾਂ ਮੰਗੇ ਦਾ ਹੁਣ ਤਾਂ ਸਵੇਰੇ ਤੁਸੀਂ- ਸਵੇਰੇ ਤੁਸੀਂ ਪਾਣੀ ਪਾਓ ਚਾਵਲ ਪਾਓ।
ਹਾਂਜੀ ਚਲੋ ਠੀਕ ਹੈ ਵੀਰੇ, ਫੇਰ ਠੀਕ ਹੈ ਵੀਰੇ।
ਠੀਕ ਹੈ ਜੀ, ਠੀਕ ਐ।